ਹਾਂਜੀ ਕੀ ਕਰਦੇ ਪਏ?
ਮੈਂ ਨਾ ਬਸ ਸੋ ਗਈ ਸੀ।
ਸੋ ਗਏ ਸੀ।
ਥੱਕਦੇ ਨੀ ਦ ਨਾ ਰਾਤੀ ਦੋ ਕ ਵਜੇ ਨਾ, ਸੁੱਤੇ ਆ ਆਪਾਂ।
ਦੋ ਵਜੇ ਕਿਉਂ?
ਆ, ਨੀਂਦ ਨੀ ਆਂਦੀ ਪਈ ਹ ਕਰਦੇ ਜੇ ਫੇਰ ਆਪਾਂ ਵੇਟ ਕਰ-ਕਰ ਕੇ 'ਤੇ ਆਹ ਮੈਂਨੂੰ ਤੇ ਨੀਂਦ ਈ ਨਾ ਆਵੇ। ਦੋ- ਸਵਾਂ ਦੋ ਸੁੱਤੀ ਆਂ। ਸਵੇਰੇ ਉੱਠ ਪੀ ਆ ਹੁਣ ਮੈਨੂੰ, ਦਿਲ ਕਰਨ ਦਿਆਂ ਮੈਂ ਦੋ-ਤਿੰਨ ਘੰਟੇ ਸੋਵਾਂ।
ਹਾਂ ਆਹੋ 'ਤੇ ਹੁਣ ਟਿਊਸ਼ਨ ਤੁਸੀਂ ਪੜ੍ਹਾ ਲੀ ਐ। ਟਿਊਸ਼ਨ ਪੜ੍ਹਾ ਲੀ ਐ ਨਾ, ਹੁਣ ਕੋਈ ਕੰਮ 'ਤੇ ਹੈਗਾ ਨੀ ਮੁੰਡਾ ਕਿੱਥੇ ਹੈਗਾ?
ਉਹ ਗਿਆ ਦੋਸਤ ਵਲ਼।
ਅੱਛਾ!
ਆ ਜਾਣਾ ਉਹਨੇ ਤਿੰਨ ਵਜੇ, ਫਿਰ ਰੋਟੀ ਪਾਣੀ ਖਵਾ ਕੇ ਨਾ, ਫੇਰ ਸੋਣਾ।
ਅੱਛਾ-ਅੱਛਾ।
ਪਰ ਫੇਰ ਉਹਨੇ ਟੀ ਵੀ ਲਾ ਕੇ ਬਹਿ ਜਾਂਣਾ, ਓਨੇ ਨੀ ਸੋਣਾ।
ਹਾ ਹਾ ਹਾ ਹਾ ਆਹੋ ਅਗੇ ਸਾਕਸ਼ੀ ਕੱਲ ਮੈਨੂੰ ਕਹਿਣ ਡੀ ਸੀ, ਕਹਿੰਦੀ ਦੀ ਦੀ ਦਾ ਮੁੰਡਾ ਆ ਜਾਂਦਾ ਵਾ, ਉਹ ਪਤਾ ਨੀ ਕੀਰ, ਕਿਹੜਾ ਵੇਖਦਾ ਵਾ ਡਰਾਮਾ ਜਿਹਾ? ਕਹਿੰਦੀ ਜੂ ਸੱਤ ਵਜੇ ਸ਼ੁਰੂ ਹੁੰਦਾ ਵਾ ਹਾਏ-ਹਾਏ ਕਹਿੰਦੀ ਵੇਖੀ ਜਾਂਦਾ, ਬੜੇ ਡਰਾਮੇ ਵੇਖਦਾ ਕਹਿੰਦੀ ਓ।
ਹੂੰ, ਔ ਬਹੁਤ ਡਰਾਮੇ ਵੇਖਦਾ।
ਹਾਂ।
ਓ ਜਿਆਦਾ ਡਰਾਮੇ ਵੇਖਦਾ ਓ। ਉਹਨੂੰ ਆਦਤ ਪੈ ਗਈ ਦੀ ਐ ਡਰਾਮੇ ਦੇ, ਹਲੇ 'ਤੇ ਹੁਣ ਘੱਟ ਗਿਆ।
ਓਨੂੰ ਕਿੱਥੋਂ ਆਦਤ ਪਈ ਏ ਡਰਾਮੇ ਵੇਖਣ ਦੀ?
ਡਾਲੈਕੇ। ਓ ਵੇਖਦਾ ਡਰਾਮੇ, ਓਨੇ ਛੇ-ਸਤ ਕੁ ਡਰਾਮੇ ਵੇਨੇ ਜੂ ਸੱਤ ਵਜੇ ਸ਼ੁਰੂ ਹੋਣਾ ਸਾਢੇ ਦਸ ਗਿਆਰਾਂ ਵਜੇ ਤੱਕ ਵੇਖੇ ਦੇ ਉਨਾਂ ਨੇ।
ਉਹ ਨਾ ਨਵੀਂ-ਨਵੀਂ ਜਦੋਂ ਨਵੀਂ-ਨਵੀਂ ਜਦੋਂ ਵਿਆਹੀ ਆਈ ਨਾ 'ਤੇ ਏਨੇ ਨਾ ਓਦੇ ਕੋਲ ਬਹਿ ਜਾਣਾ, ਓਨੇ ਵੀ ਵੇਖੀ ਜਾਣੇ ਨੇ, ਵੇਖੀ ਜਾਣੇ ਇਹਨੂੰ ਆ
ਕੌਣ, ਤਾਡੀ ਦਰਾਣੀ?
ਆਹੋ 'ਤੇ ਉਹ ਉਹਨੂੰ ਆਦਤ ਪੈ ਗੀ। ਫੇਰ ਏਨੂੰ ਆ ਤ ਪੈ ਗੀ ਇਹਨੂੰ ਵੀ ਸਾਢੇ ਸੱਤ ਦਿਨ ਲਾ ਕੇ ਇਹਨੂੰ ਸਟੋਰੀਆਂ ਪਤਾ ਲੱਗਣ ਲੱਗ ਪੀ ਆ। ਕਿ ਆਹ ਹੋਣਾ ਅੱਕ, ਹਾਂ ਫੇਰ ਏਨੇ ਵੀ ਕਹਿਣਾ ਮੈਂ ਦਸ ਵਜੇ ਤੱਕ ਵੀ ਵੇਖਣੀਆਂ, ਹੁਣ ਫੇਰ ਘਟਿਆ। ਫੂਨ ਦੋ-ਤਿੰਨ ਲਾਏ ਹੋਏ ਐ। ਪਰ ਲਾਏ ਐ ਛੱਡਦਾ ਨਈ, ਹੁਣ ਇੰਟਰਸਟ ਪੈ ਗਿਆ ਸਟੋਰੀਆਂ ਦਾ। ਕਈ ਖ਼ਤਮ ਵੀ ਹੋਗੇ ਐ, ਨਵੇਂ ਵੀ ਸ਼ੁਰੂ ਕਰ ਲੇ ਇਹਨੇ। ਫ਼ਿਲਮਾਂ ਵੇਖਦਾ ਹੁਣ, ਫਿਲਮਾਂ ਐਨੀਆਂ ਵੇਖਦਾ ਈ
ਚੱਲ ਫਿਲਮ ਵੇਖਣੀ ਤੇ ਉਹ ਗੱਲ ਵੱਖਰੀ ਆ, ਪਰ ਡਰਾਮੇ
ਗੁਡ ਲਕ, ਗੁੱਡ ਲਕ ਫਿਲਮ ਲੱਗੀ ਉਹਨੂੰ ਦੋ ਵਾਰੀ ਦਿਹਾੜੀ 'ਚ ਵੇਖੀ। ਪਰਸੋਂ ਰਾਤੀ ਇਹਨਾਂ ਨੇ, ਪਤਾ ਨੀ ਕਿਹੜੀ ਫਿਲਮ ਲੱਗੀ ਸੀ। ਉਹ ਵੇਖ ਕੇ ਸੁੱਤਾ, ਕਹਿੰਦਾ ਨਹੀਂ ਐਂਡ ਕਰਕੇ ਸੋਣਾ। ਤੇ ਓਨੂੰ ਹੁੰਦਾ ਕਿ ਮੈਂ ਸਾਰੀ ਕੰਪਲੀਟ ਕਰਾਂ।
ਉਹ ਪਤਾ ਕੀ ਹੈ ਇੰਟਰਸਟ ਚ ਪੈ ਜਾਂਦਾ ਬੱਚੇ ਦਾ, ਫੇਰ ਉਹਨਾਂ ਨੂੰ ਹੁੰਦਾ ਕਿ ਮੈਂ ਐਂਡ ਤੱਕ ਵੇ ਖ ਕਿ ਸੋਣਾ ਕਿ ਕੀ ਹੁੰਦਾ ਐਡ ਤੱਕ ਹੈਨਾ।
ਐ ਤਾਂ ਈ ਕਰਦਾ ਵਾ।
ਹੂੰ। ਪੈਲੇ-ਪੈਲੇ ਮੇਰੀ ਕੁੜੀ ਵੀ ਵੇਖਦੀ ਸੀ ਡਰਮੇ ਹੁਣ ਅਚਾਨਕ ਆਪੀ ਹਟ ਹੁਣ ਓ ਤਾਰਕ ਮਹਿਤਾ ਵੇਖਣ ਲੱਗ ਪੈਂਦੀ ਏ, ਕਦੀ ਓ ਵੇਖਣ ਲੱਗ ਪੈਂਦੀ ਕਾਰਟੂਨ ਜੇ।
ਛੋਟੀ ਨਾ ਛੋਟੀ ਤੰਗ ਕਰਦੀ।
ਪੋਟੀ ਬੋ ਜਾਦਾ ਬੋਹ ਜਾ ਦਾ ਤੰਗ ਕਰਦੀ ਏ।
ਓ ਕਿੱਤੇ ਗਈ ਤੇਰ ਤੇ।
ਅਸਲ ਚ ਨਾ ਮੈਂ ਘਰ ਨਾ ਵਾਂ ਹੋਵਾਂ ਫੇਰ ਨੀ ਤੰਗ ਕਰਦੀ ਏ ਅਸਲ ਚ ਮੀਂਹਰ ਕਰਕੇ ਤੰਗ ਕਰਦੀ ਏ ਜੇਦੀਬਚੀਜ਼ ਲਿਆਂਦਾ ਨੇ ਮੈਂ ਓਨੂੰ ਪਿਓ ਨੂੰ ਕਿੰਨੀ ਵਾਰੀ ਕਿਐ ਕੀ ਇੱਕੋ ਜੀ ਚੀਜ਼ ਲਿਆਇਆ ਕਿਆ ਨਾ ਵੱਖਰੀਆਂ-ਵੱਖਰੀਆਂ ਚੀਜ਼ਾਂ ਲਿਆਇਆ ਕਰ ਪਤਾ ਕਿਉਂ ਵੱਖਰੀ-ਵੱਖਰੀ ਚੀਜ਼ ਲੈ ਆਂਦੈ।
ਮੰਗਦੀ ਐ ਤੇ ਓ ਦੂਜੀ ਮੰਗਦੀ ਏ, ਓ ਇੱਕ ਦੂਜੇ ਨੂੰ ਵਿਖਾਂ ਦੀਆ ਨੀ ਓ ਫੇਰ ਲੜਾਈ ਪੈਂਦੀ ਐ ਏਨਾਂ ਦੀ
ਹੂੰ।
ਹੁਣ ਰਾਤੀ ਵੀ ਲੈ ਆਇਆ ਵਾ, ਰਾਤੀ ਓ ਤੇ ਸ਼ਹੀਦਾ ਸਾਬ ਮੱਥਾ ਟੇਕਣ ਗਿਆ ਸੀ ਓਥੇ ਆਪਣੀ ਐਨ ਲੈਣ ਜਾਣਾ ਸੀ ਓਥੇ ਇੱਕ ਡੋਲ ਵੇਖੀ ਡੋਲ ਛੋਟੀ ਵਾਸਤੇ ਲੈ ਆਇਆ ਤੇ ਓਦੇ ਵਾਸਤੇ ਪੱਖਾ ਲੈ ਆਇਆ ਓ ਬਸ ਸਵੇਰ ਦੀ ਓਹੀ ਲੜਾਈ ਵੀ ਓ ਕੈਂਦੀ ਮੈਂ ਪੱਖਾ ਲੈਣਾ ਵਾ
ਹੂੰ ਠੀਕ ਐ ਹੁਣ ਪੱਖਾ ਲਿਆ ਕੇ ਦੋ। ਆਹ ਹੂੰ।
ਬੜੀ ਲੜਾਈ ਪੈਂਦੀ ਐ, ਮੈਂ ਇੰਨੂੰ ਹਜ਼ਾਰ ਵਾਰੀ ਕਿਆ ਮੈਂ ਕਿਆ ਇੱਕੋ ਜੀ ਚੀਜ਼ ਲਿਆਇਆ ਕਰ, ਇੱਕੋ ਰੰਗ ਲਿਆਇਆ ਕਰ ਐਨਾਂ ਦਾ।
ਹੂੰ।
ਪਰ ਏਨੂੰ ਸਮਝ ਨੀ ਆਂਦੀ ਯਾਰ।
ਹੂੰ ਘਰ ਚ ਚੰਗਾ ਕਲੇਸ਼ ਪਵੇ, ਲੜ ਪੈਣ ਫੇਰ ਲਿਆ ਦਾ ਗੇ ਇਕੋ।
ਔਈ ਮੇਰੀ ਜਾਨ ਔਖੀ ਕਰ ਦਿੰਦੇ ਆ ਨਾ।
ਹਾਂ।
ਓ ਛੁੱਟੀਆਂ-ਛੁੱਟੀਆਂ ਓਨਾਂ ਪੜ੍ਹਨ ਦੇ ਦਿਲ ਨੀ ਕਰਦਾ ਹੈਗਾ, ਓ ਆਪਣੀ ਸ਼ਰਾਰਤਾ ਈ ਲੱਗੀ ਰੈਂਦੀ ਐ।
ਹੂੰ-ਹੂੰ
ਰਾਤੀ ਵੀ ਕਿੰਨੀ ਝਿੜਕਾਂ ਖਾਧੀਆਂ ਏਨੇ ਮੇਰੇ ਕੋ।
ਅੱਛਾ।
ਆ ਇੰਗਲਿਸ਼ ਪੜ੍ਹਨ ਲੱਗਿਆ ਨਾ ਏਨੂੰ ਕੁਛ ਹੋਣ ਲੱਗ ਪੈਂਦਾ ਵਾ।
ਆਹ ਹਾਂ।
ਹਾਂ ਪੰਜਾਬੀ ਪੜ੍ਹ ਲੂਗੀ ਹਿੰਦੀ, ਪੜ੍ਹ ਲੂਗੀ ਜਦੋਂ ਈਵ ਐਸ ਇੰਗਲਿਸ਼ ਦੀ ਵਾਰੀ ਆਂਦੀ ਐ ਨਾ ਫੇਰ ਏਨੂੰ ਨੀਂਦ ਆਣੀ ਸ਼ੁਰੂ ਹੋ ਜਾਂਦੀ ਐ ਏਨੂੰ ਬੋਰਿੰਗ ਲੱਗਦੇ ਐ।
ਨਈ ਪਸੰਦ ਹੋਨੇ ਨਾ ਸਬਜੈਕਟ ਏਨੂੰ।
ਹੈਂ ਮੈਥ ਵੀ ਕਰ ਲੈਂਦੀ ਐ ਮੈਥ ਥ ਵੀ ਖੁਸ਼ ਹੋ ਕੇ ਕਰ ਲੈਂਦੀ ਐ ਪਰ ਇਨੂੰ ਨਾ ਜਦੋਂ ਇੰਗਲਿਸ਼ ਚ ਆਂਦੀ ਐ ਨਾ ਇਨੂੰ ਬੋਰੀਗ ਜੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਇਨੂੰ। ਕੋਸ਼ਨ ਆਨਸਰ ਨੀ ਲਰਨ ਕਰ ਸਕਦੀ।
ਠੀਕ ਐ ਹਾਲੇੇ ਛੋਟੀ ਐ ਨਾ।
ਧੱਕੇ ਨਾਲ ਕਰਨਾ ਪੈਂਦਾ ਥੋੜ੍ਹਾ ਜਾ ਮੈਨੂੰ ਕ ਛੋਟੀ-ਛੋਟੀ ਓ ਹੈਗੀ ਆ ਹਜੇ ਕਰ ਲਵਾਂ ਆਦਤ ਪੈ ਜੇ ਗੀ ਬੱਚੇ ਨੂੰ ਪੜ੍ਹਨ ਦੀ।
ਮੈਨੂੰ ਲੱਗਦਾ ਇਨਾਂ ਦੇ ਫੀਸ ਹੀ ਬੜੀ ਐ।
ਆਹ ਬੋਤ ਜਾਦਾ।
ਕਿੰਨੀ ਹੋ ਗੀ।
ਤੇ ਹਰ-ਹਰ ਸਾਲ ਛ ਅਹ ਪਹਿਲੇ ਤਿੰਨ ਸੌ ਰੁਪਇਆ ਵਧਾਇਆ ਸੀ ਏਨਾਂ ਨੇ ਹੁਣ ਏਨਾਂ ਨੇ ਛੇ ਸੌ ਰੁਪਇਆ ਵਧਾਣਾ ਸ਼ੁਰੂ ਕਰ ਦਿੱਤਾ ਵਾ ਹਰ ਸਾਲ।
ਮੇਰੀ ਵੀ ਨਨਾਨ ਦੀ ਕੁੜੀ ਪੜ੍ਹਦੀ ਐ ਨਾ ਉਹ ਕੇਂਦੀ ਛਪਿੰਜਾ ਸੌ ਰੁਪਇਆ ਫੀਸ ਐ ਬਸ ਜੀ। ਸੈਕਿੰਡ-ਸੈਕਿੰਡ ਚ। ਇੱਕ ਮਹੀਨੇ ਦੀ ਕੇਂਦੀ ਮੈ ਕਿਹਾੳ ਬੋਤ ਜਾਦਾ।
ਨੀ ਹੈਗੀ ਏ ਜਾਦਾ ਯਾਰ ਬੋਹਤ ਜਾਦਾ ਏ।
ਯਾਰ ਬੋਤ ਜਾਦਾ ਕੀ ਹੋ ਗਿਆ ਰੋਜ਼ ਦਾ ਦੋ ਸੌ ਰੁਪਇਆ।
ਹੂੰ ਵਿੱਚ ਇੰਨੀ ਇਚ ਦੀ।
ਐਂ ਮੈਨੂੰ ਨੀ ਪਤਾ ਪਰ ਕੇੰਦੇ ਐਤਕੀ ਜਾਦਾ ਵਧਾਈ ਇਨਾ
ਐਕਤੀ ਜਾਦਾ ਵਧਾਈ ਏ?
ਹੂੰ।
ਮੈਂ ਸੋਚਿਆ ਸੀ ਸ਼ੇਦ ਨਾ ਐ ਜੇੜੀ ਨਰਸਰੀ, ਕੇਜੀ ਤੇ ਯੂ ਕੇਜੀ ਜੇੜੀ ਹੁੰਦੀ ਨਾ ਏਥੋ ਬਾਦ ਛੇ ਸੌ ਰੁਪਇਆ ਵਧਾਇਆ ਪਰ ਨਈ ਏਨਾਂ ਨੇ ਸਾਰਿਆਂ ਦਾ ਹੀ ਛੇ ਸੌ ਰੁਪਿਆ ਵਧਾਇਆ।
ਹਾਂ ਨਈ ਨਈ ਬੋਤ ਵਧਾਇਆ ਤੇ ਮੈਂ ਕਿਆ ਤਾਨੂੰ ਦੋ ਸੌ ਰੁਪਈਆ ਰੋਜ ਦਾ ਪੈ ਗਿਆ ਤਦੀ ਮੇਰੀ ਚ ਚਲ ਕੱਲੀ ਏ ਮੈਂ ਤੇ ਫੇਰ ਕਰਨਾ ਈ ਐ।
ਹੂੰ। ਹੋਰ
ਬਸ ਮੇਰੇ ਮੁੰਡੇ ਦੀ ਘੱਟ ਆ ਫੀਸ ਐਦੀ ਹੈਗੀ ਐ ਛਪਿੰਜਾ ਸੌ, ਦੋ ਮੀਨਿਆ ਦੀ।
ਛਪਿੰਜਾ ਸੌ ਦੋ ਮੀਨੀਆਂ ਦੀ। ਹਾਂ ਤੇ ਠੀਕ ਐ।
ਹਾਂ ਏਦੀ ਸਈ ਐ ਖਰਚ
ਹੋਰ ਵਿਚਾਰੀ ਸਈ ਹੈਗੀ ਏ ਫੇਰ ਤੇ।
ਹਾਂ ਆ ਬੜੇ ਸਕੂਲਾਂ ਨਾਲੋਂ ਵਧੀਆ ਨਾਲੇ ਪੈਟਨ ਵੀ ਆਈ ਸੀ ਐਸ ਏ।
ਹੂੰ ਐਦੇ ਨਾਲ ਸੈਕਰਡ ਹਾਰਡ ਵੀ ਠੀਕ ਹੇਗੀ ਜੇ। ਸੇਕਰੇਡ ਹਾਰਡ ਦੀ ਵੀ ਠੀਕ ਹੋਗੀ ਆਈ ਸੀ ਐ ਸੀ ਆ ਉ ਵੀ। ਮੈਂ ਪੈਲੇ ਸੋਚਿਆ ਛੋਟੀ ਨੂੰ ਨਾ ਆਈ ਉੱਥੇ ਪਾਵਾਂ ਸੈਕਰਡ ਹਾਰਡ।
ਅੱਛਾ।
ਹਾਂ।
ਤਾ ਪਾ ਲਈ ਜਦੋਂ ਨਿਕਲਨਗੇ ਫਾਰਮ-ਫੁਰਮ।
ਨਈ ਹੂਨ ਮੈਂ ਅਗਸਤ ਵਿੱਚ ਕਰ ਦੇਨਾ ਵਾ ਪੱਲੇਮੈਂਟ ਪਾ ਦੇਨਾ ਵਾਂ ਦੋ, ਚਾਰ ਮਈਨੇ ਦਸੰਬਰ ਚ ਮੈਂ ਫਾਰਮ ਭਰ ਦੇਣਾ ਨਾਲ ਈ।
ਹਾਂ ਤਿੰਨ ਮੀਨੇ ਦੀ ਹੋ ਲੇ ਨਾ।
ਹੂੰ। ਹੁਜ ਪਲੇ ਪੈਨ ਬੋਟਾਂ ਕੀ ਕਰਨਾ ਹੁੰਦਾ ਬੱਚੇ ਨੂੰ। ਬੇਨਾ ਖਲੋਨਾ ਹੀ ਚਿਕਨਾ ਹੁਦਾ ਵਾ।
ਹਾਂ।
ਹੋਰ ਕੀ ਕਰਨਾ ਵਾ ਪਲੇਅ ਪਹਿਲੇ ਘੱਟ ਲੈਂਦੇ ਆ
ਪਲੇ ਪੇਨ ਚ
ਪਲੇ ਪੈਨ ਕਿਹੜੇ ਘਟ ਲੈੰਦੇ ਆ ਇਹਨਾਂ ਦੇ ਸਕੂਲ ਭਵਨ ਹੈ ਫਿਰ ਵੀ ਪਲੇ ਪੈਨ ਖੋਲ੍ਹਿਆ ਇਹਨਾਂ ਨੇ
ਅੱਛਾ ਐ ਵੇਹਲਾ ਖੋਲ ਹੀ ਜਾਣ ਤੇ ਸਾਡੇ ਸਕੂਲ ਜਗ੍ਹਾ ਹੈ ਨੀ ਸੈਕਸ਼ਨ ਬਣਾਉਣ ਨੂੰ
ਹਮ
ਇੱਕ-ਇੱਕ ਸੈਕਸ਼ਨ ਬਨੇਗਾ ਤੇ ਤੁਹਾਡੇ ਦੋ ਚਾਰ ਬੱਚੇ ਆਣਗੇ ਤੇ ਸੈਕਸ਼ਨ ਹੋਰ ਬਣ ਜੇਏਗਾ
ਹਾਂ
ਇਹ ਨੀ ਕਰਦੇ ਇਹਨਾਂ ਕੋਲ ਜਗ੍ਹਾ ਈ ਹੈਨੀ
ਹੰ ਸਹੀ ਗੱਲ ਆ
ਠੀਕ
ਅਗਲੇ ਸਾਲ ਵੇਖੀ ਬੱਚੇ ਕਿੰਨੇ ਹੱਟ ਜਾਣੇ
ਹੱਟ ਜਾਣੇ ਜਿਸ ਹਿਸਾਬ ਨਾਲ ਚੱਲਣਗੇ ਹੈਨਾ ਆਪ ਬੜੇ ਹਟਨੇ ਆ
ਬਹੁਤ ਜ਼ਿਆਦਾ ਹਟਨੀ ਆ
ਹੈਨੀ ਇਹ ਸਕੂਲ ਦੋ ਚਾਰ ਸਾਲ ਹੀ ਲਾ ਲੈ ਮੰਨ ਲੈ ਪੰਜ ਸਾਲ
ਹੰ
ਗਰੋਥ ਨੀ ਹੋਨੀ ਇਹਦੇ
ਹਮ ਮੈਂ ਕੱਲ ਕਿੱਤੇ ਇੰਗਲਿਸ਼ ਸਪੀਕਿੰਗ ਹਿੰਦੀ ਮੈਨੂੰ ਪੁੱਛਦੀ ਵੀ ਨਾ ਤੁਸੀਂ ਕਿਥੇ ਪੜਾਦੇ ਹੋ ਮੈਨੂੰ ਦੱਸ ਕਹਿੰਦੀ ਮੇਰੇ ਉੱਥੇ ਵੀ ਪੇਕੇ ਹੈਗੇ ਆ ਮੇਰੇ ਕਹਿੰਦੇ ਉੱਥੇ ਤਨਖਾਹ ਤਨਖੂਹ ਨਹੀ ਭਰਦੇ ਹੈਗੇ
ਹੰ
ਉਹ ਵੀ ਦੱਸਣ ਡੀ ਸੀ ਨਾ ਤੇ ਕਹਿੰਦੇ ਇਨਾ ਨਹੀਂ ਹੈਗਾ ਉਹ ਸਕੂਲ ਠੀਕ ਆ ਕਹਿੰਦੀ ਨੋਰਮਲ ਜੇ ਕਹਿੰਦੀ ਇੰਨੀ ਦੂਰ ਸਕੂਲ ਤੁਸੀਂ ਪੜ੍ਹਾਣ ਜਾਂਦੇ ਔ ਤੇ ਮੈਂ ਕਿਹਾ ਹੋਰ ਕੀ ਕਰਾਂ ਫਿਰ ਮੈਂ ਦੂਰ ਤੇ ਵਾਹਵਾ ਪੈ ਜਾਂਦਾ ਵਾ
ਹਾਂ, ਬਹੁਤ ਦੂਰ ਆ ਤੈਨੂੰ ਤੇ
ਹਮ ਪਰ ਹੈਗਾ ਕਿ ਚੰਗੀ ਜੀ ਮਿਲੇ ਹੈਗਾ ਏ ਕਿ ਚੰਗੀ ਜਿਹੀ ਮਿਲੇਗੀ ਤੇ ਫੇਰ ਵੇਖ ਲਾਂਗੇ ਹੋਰ ਕੀ ਏ
ਪਰ ਆਪਣੇ ਸਬਜੈਕਟ ਵੀ ਸਟਰੋਂਗ ਹੋਣੇ ਚਾਹੀਦੇ ਨਾ ਯਾਰ, ਮੈਨੂੰ ਸਬਜੈਕਟ ਸਟਰੋਂਗ ਹੋ ਜਾਂਦਾ ਨਾ ਥੋੜੇ ਜਿਹੇ ਫੇਰ ਬੰਦਾ ਕਿਤੇ ਹੋਰ ਵੀ ਟਰਾਈ ਕਰ ਲੈਂਦਾ ਵਾ ਹੈਨਾ ਹੰ
ਏਵੇ ਪਰ ਨਾ ਸਬਜੈਕਟ ਵਾਇਸ ਟੀਚਰ ਨੂੰ ਦਿੰਦੇ ਨੀ ਕੰਮ
ਹਮ
ਆਵੀ ਗੱਲਤਾ ਆ
ਸਹੀ ਗੱਲ ਏ
ਕੰਮ ਚਲਾਓ ਮਹਿਕਮਾ
ਹਾਂ
ਸਾਡੇ ਵੀ ਹੁਣ ਸਬਜੈਕਟ ਹੈ ਕੀ ਮਿਲਿਆ ਹੋਇਆ ਮੈਂਰਾ ਤੇ ਜੀਅ ਨੀ ਕਰਦਾ ਮਜ਼ਾ ਨੀ ਨਾ ਆੰਦਾ ਉਸ ਚੀਜ਼ ਨੂੰ ਕਰਨ ਤੇ
ਮਜਾ ਨਹੀਂ ਆੰਦਾ ਹੋਰ
ਬਸ ਵਧੀਆ ਤੂੰ ਕਿੰਨੇ ਵਜੇ ਜਾਣਾ
ਮੈਂ ਜਾਣਾ ਚਾਰ ਵਜੇ, ਚਾਰ ਵਜੇ ਜਾਣਾ, ਸਾਢੇ ਤਿੰਨ ਵਜੇ ਨਿਕਲਾਂਗੀ।
ਹੂੰ
ਉ ਨਾਲ ਦੇ ਨਾਲ ਜਾਣਾ ਨਾ, ਉਦੇ ਨਾਲ ਐਕਟੀਵਾ ਤੇ ਚੱਲੀ ਜਾਂਦੀ ਹੈਨਾ।
ਆਹਾਂ
ਐਕਟਿਵਾ ਤੇ' ਚੱਲੀ ਜਾਂਨੀ ਆ, ਉਦੇ ਕੋਲ ਬੈਟਰੀ ਵਾਲੀ ਹੀ ਨਾ।
ਅੱਛਾ।
ਹਾਂ, ਤੇ ਉਦੇ ਨਾਲ ਹੀ ਚੱਲੀ ਜਾਨੀਆ, ਉਹਨੇ ਵੀ ਕਰਨਾ ਨਾ।
ਹਾਂ, ਚਲ ਠੀਕ ਆ ਫਿਰ ਕੰਮ
ਹੂੰ।
ਚੱਲ ਠੀਕ ਹੈ ਫਿਰ ‌।
ਚਲੋ ਠੀਕ ਹੈ-ਠੀਕ ਹੈ ਓਕੇ।
ਬਸ।